ਕੀ, ਸਸਰੀਕਾਲ ਜੀ।
ਸਸਰੀਕਾਲ ਦੀਦੀ ਜੀ, ਕੀ ਹਾਲ ਜੀ
ਵਧੀਆ ਜੀ, ਤੁਸੀਂ ਦੱਸੋ।
ਅਸੀ ਵੀ ਵਧੀਆ, ਤਾਡੇ ਫੇਰ ਅ ਨੇਰੀ ਆਈ ਜੇ।
ਹਾਂਜੀ ਥੋੜਾ ਜਿਹਾ ਮੀਂਹ ਵੀ ਪੈ ਗਿਆ ਹਾਡੇ
ਸਾਡੇ ਮੀਂਹ ਤੇ ਨੀ ਪਿਆ, ਹਨੇਰੀ ਬੜੇ ਜ਼ੋਰ ਦੀ ਆਈ ਆ। ਉਦੋਂ ਦੀ ਲਾਈਟ ਗਈ, ਤੇ ਲਾਈਟ ਵੀ ਨੀ ਆ ਰਹੀ।
ਆ ਗਈ ਹਾਡੀ ਤੇ ਲਾਈਟ ਆ ਗਈ ਐ। ਟਿ, ਅੱਧਾ ਕ ਘੰਟਾ ਗਈ ਹੋਣੀ ਸਾਰੀ
ਹਮ, ਹਾਡੀ ਨੀ ਆਈ।
ਅੱਛਾ ਕੋਈ ਨੀ ਆ ਜਾਂਦੀ ਆ, ਸਾਇਡੇ ਕੁਛ ਦੇਰ ਫੇਰ ਮੀਂਹ ਵੀ ਪੈ ਗਿਆ ਥੋੜ੍ਹਾ ਜਿਹਾ।
ਸਾਡੇ ਤੇ ਇੱਕ ਤੁਪਕਾ ਵੀ ਨੀ ਪਿਆ। ਬਿਲਕੁਲ, ਮਤਲਬ ਕਿ ਬਾਰਿਸ਼ ਹੋਈ ਨੀ ਐ।
ਅੱਛਾ, ਉਹ ਮਤਲਬ ਐਦਾਂ ਜਿੱਦਾਂ ਕੇ ਨੇਰੀ ਆਈ ਨਾ। ਤੇ ਉਹ ਥੋੜਾ ਜਿਹਾ ਘੱਟਾ ਬਹਿ ਗਿਆ ਓ
ਹਾਂਜੀ, ਨੇਰੀ ਵੀ ਬੜੀ ਤੇਜ਼ ਹੀ, ਹਾਡੇ ਤੇ ਬੂਹੇ ਨਾ ਜੇੜੇ ਫੜਾਅ -ਫੜਾਅ ਦਰਵਾਜੇ ਵਜੱਣ ਲੱਗ ਪਏ।
ਹਾਂਜੀ- ਹਾਂਜੀ, ਹੁਣ ਵੇਖੋ ਬਾਹਰ ਜਾ ਕੇ ਤੇ ਇਕਦਮ ਸ਼ਾਂਤ ਐ ਹੁਣ
ਹਾਂਜੀ।
ਹਮ, ਹੋਰ
ਹੋਰ ਵਧੀਆ, ਤੁਸੀਂ ਸੁਣਾਓ।
ਠੀਕ- ਠਾਕ ਜੀ, ਛਕ ਲਿਆ ਪ੍ਰਸ਼ਾਦਾ ਪਾਣੀ ਫਿਰ
ਹਾਂਜੀ, ਫਰੀ ਹੋ ਗਏ ਸੀ।
ਹਾਂਜੀ।
ਠੀਕ, ਮੈਂ ਸੋਚਿਆ ਚਲੋ ਕੋਲ ਕਰ ਲੈਂਨੀ ਦਸ ਮਿੰਟ
ਹਾਂਜੀ- ਹਾਂਜੀ, ਚਲੋ ਵਧੀਆ ਇਹ ਤੇ, ਬੇਟਾ ਸੌ ਗਿਆ ਏ।
ਹਾਂਜੀ ਬੇਟੇ ਨੂੰ ਸਉਂਦੀ ਪਈ ਸੀ। ਕਿ ਉਹਨੇ ਸਵੇਰੇ ਸਕੂਲ ਜਾਣਾ ਨਾ ਫਿਰ, ਸੁਬਾਹ ਜਲਦੀ ਦੇਖਣਾ ਪੈਂਦਾ ਗਾ।
ਮੈਂ ਤੇ ਆਪ ਇਹਨਾਂ ਨੂੰ ਕਹਿਣਦੀ ਸੀ, ਬੱਚਿਆਂ ਨੂੰ ਕਿ ਸੌਂ ਫੇਰ ਪਤਾ ਕੀ ਐ, ਸਵੇਰੇ ਵਧੋ ਬਧੀ ਲੇਟ ਹੋ ਜਾਂਦੇ ਫਿਰ ਜਦੋਂ ਉੱਠਦੇ- ਉੱਠਦੇ ਹਨਾ।
ਉੱਠਦੇ ਨੀ ਆ, ਬਹੁਤ ਮੁਸ਼ਕਿਲ ਨਾਲ ਉਠਾਈਦੇ ਆ।
ਟੈਮ ਨਾ ਮਤਲਬ ਤੇ ਬੰਦਾ ਸੌਂ ਜੇ ਨਾ ਤੇ, ਫਿਰ ਉੱਠ ਵੀ ਜਾਂਦਾ ਵਾ।
ਹਾਂਜੀ।
ਹਮ, ਹੋਰ ਫੇਰ ਕੀ ਬਣਾਇਆ ਅੱਜ ਖਾਣੇ 'ਚ
ਅੱਜ ਅਸੀਂ ਜਰਦਾ ਬਣਾਇਆ ਸੀ, ਸ਼ਾਮੀ ਫੁਲਕਾ ਖਾਧਾ ਸੀ। ਤੇ, ਡੈਡੀ ਜੀ ਨੇ ਸ਼ਾਮੀ ਖਾ ਲਿਆ ਸੀ 'ਤੇ ਹੁਣ ਅਸੀਂ ਜਰਦਾ ਬਣਾ ਲਿਆ ਸੀ, ਪੈਲਾਂ ਮੈਂ ਲੂਣ ਵਾਲੇ ਚੌਲ ਨਮਕੀਨ ਬਣਾਉਣ ਲੱਗੀ ਸੀ। 'ਤੇ, ਬੇਟਾ ਕੈਂਦਾ ਕਿ ਨਹੀਂ ਮੰਮਾ, ਯੈਲੋ ਰਾਈਸ ਖਾਣੇ ਆ
ਅੱਛਾ-ਅੱਛਾ, ਉਹ ਵੀ 'ਤੇ, ਦਹੀਂ ਨਾਲ ਸਵਾਦ ਲੱਗਦੇ ਆ ਹਨਾ
ਹਾਂਜੀ।
ਹਮ, ਇੱਕ ਉਹ ਪਾਉਂਦੇ ਦਹੀਂ 'ਚ ਪਾਇਆ ਤੂੰ ਮੂੰਗਰਾ ਜਿਹਾ ਜੇੜਾ ਮਿਲਦਾ।
ਓ ਵੈਸੇ ਲੂਣ, ਮਿਰਚਤੇ ਮਸਾਲਾ ਪਾ ਲਿਆ ਸੀ।
ਅੱਛਾਜੀ, ਕਾਲੀ ਲੂਣ ਮਿਰਚ।
ਹਾਂਜੀ-ਹਾਂਜੀ ਉਹ ਪਾਲ ਰਹੀ ਸੀ।
ਠੀਕ-ਠੀਕ ਐ ਜੀ।
ਅੱਛਾ ਜੀ।
ਅਸੀਂ ਆਪ ਬਣਾਈ ਸੀ, ਦੁਪਹਿਰੇ ਅਰਬੀ ਬਣਾਈ ਸੀ।
ਅੱਛਾ।
ਤੇ ਹੁਣ ਮੂੰਗੀ ਮਸਲਾਂ ਦੀ ਦਾਲ ਮਤਲਬ ਮੇਰੇ ਹਸਬੈਂਡ ਕਹਿਨ ਦੇ ਸੀ ਕੇ। ਸੁੱਕੀ ਸਬਜ਼ੀ ਨੀ ਮੈਂ ਖਾਣੀ, ਦਾਲ ਬਣਾਓ ਨਾਲ ਫੇਰ ਮੂੰਗੀ ਮ ਸਰਾਂ ਦੀ ਦਾਲ ਧਰਤੀ।
ਅਸੀਂ ਤੇ ਆਏ ਨੀ।
ਹਾਂਜੀ। ਹੋਰ?
ਹੋਰ ਵਧੀਆ ਪਾਸਤਾ ਵੀ ਕਾਫੀ ਟੇਸਟੀ ਲੱਗਦਾ ਨਾ।
ਹਾਂਜੀ, ਪਾਸਤੇ ਵਿੱਚ ਨਾ ਮਤਲਬ ਥੋੜਾ ਜਿਹੇ ਉਹ ਜੇ ਕਰੀਮੀ ਜਿਹਾ ਬਣਾਉਣਾ ਹੋਵੇ ਨਾ 'ਤੇ ਕਹਿੰਦੇ ਉਹ ਵੀ ਪਾ ਲਈ ਦੀ ਮਲਾਈ ਵੀ।
ਹਾਂਜੀ, ਉਨਾਂ ਵਾਈਟ ਜਾਂ ਬੰਜ ਜਾਂਦਾ ਥੋੜਾ।
ਵਾਈਟ-ਵਾਇਟ ਜਿਹਾ ਬਣ ਜਾਂਦਾ ਵਾ।
ਹਾਂਜੀ-ਹਾਂਜੀ।
ਹੂੰ।
ਉਹ ਦਾ ਟੈਕਸਚਰ ਕਾਫੀ ਅਲੱਗ ਹੁੰਦਾ ਦੂਸਰੇ ਨਾਲੋਂ ਹੈ।
ਹਾਂਜੀ-ਹਾਂਜੀ ਇੱਕ ਮੈਕਰੋਨੀ ਹੁੰਦੀ ਹੈ ਨਾ।
ਹਾਂਜੀ, ਮਕਰੋਨੀ ਤੇ ਨਹੀਂ ਇੰਨੀ ਵਧੀਆ ਲੱਗਦੀ ਪਾਸਤਾ ਕਾਫ਼ੀ ਡਿਲੀਸ਼ੀਅਸ ਹੁੰਦਾ।
ਹਾਂਜੀ। ਉਹ ਵੀ ਏ ਮਤਲਬ ਕੱਲ ਅਸੀਂ ਗਏ ਨਾ ਬਾਜ਼ਾਰ 'ਤੇ ਕੁੜੀਆਂ ਆਂਦੀ ਕੇ ਪਾਸ਼ਤਾ ਖਾਣਾ ਵਾ।
ਤੇ ਮੈਂ ਲਿਆ ਕੇ ਨੀ ਦਿੱਤਾ ਕਹਿੰਦੇ ਉਹ ਜਿਹੜਾ ਮਿਲਦਾ ਨਾ ਸੂਜੀ ਵਾਲੀ ਪਤਾ ਨ ਮਕਰੋਨੀ ਮਿਲਦੀ ਕਿ ਪਾਸ ਤਾਂ ਮਿਲਦਾ ਉਹ ਆਹਂਦੇ ਖਾਣਾ ਚਾਹੀਦਾ ਵਾ।
ਹਾਂਜੀ ਜੀ।
'ਤੇ ਉਹ ਫੇਰ ਮੈਨੂੰ ਮਨਾ ਕਰਤਾ ਮਤਲਬ ਲੈ ਕੇ ਨੀ ਦਿੱਤਾ 'ਤੇ ਮੈਂ ਕਿਹਾ ਚਲੋ ਸੂਜੀ ਵਾਲਾ ਮਕਰੋਨੀ ਮੇਰੇ ਖਿਆਲ ਨਾਲ ਵਾ ਸੂਜੀ ਵਾਲੀ ਮਿਲਦੀ।
ਜਿਹੜੇ ਓ ਪਾਸਤਾ ਹੋ ਗਏ ਨਿੂਡਲਸ ਹੋ ਗਏ, ਮੈਗੀ ਹੋ ਗਈ, ਬੜਾ ਪਸੰਦ ਕਰਦੇ ਆ ਪਰ ਡਾਕਟਰ ਮਨਾ ਕਰਦੇ ਆ ਕਿ ਮੈਦਾ ਨਹੀਂ ਚੰਗਾ ਬੱਚਿਆਂ ਨੂੰ।
ਹਾਂਜੀ, ਹੁਣ ਆਵੇ ਸ਼ਾਮੀ ਚੌਂਕ ਤੱਕ ਗਏ ਸੀ ਤੇ ਉੱਥੋਂ ਨਿਊਡਲ ਲੈ ਆਏ। ਉਹ ਵੀ ਫੁੱਲ ਪਲੇਟ।
ਹੂੰ।
ਹੂੰ, ਤੇ ਓਧਰੋਂ ਇਹਦਾ ਹੋਣ ਦਿਆਂ ਸੀ ਟਿਊਸ਼ਨ ਦਾ ਟਾਇਮ।
ਹਾਂਜੀ।
ਤੇ ਓ ਖਾਂਦੀ- ਖਾਂਦੀ ਵਿੱਚੇ ਫੇਰ ਛੱਡਗੀ ਕੇ ਮੰਮਾ ਆਹ ਐ ਤੁਸੀਂ ਖਾ ਲਿਓ।
ਹੂੰ -ਹੂੰ
ਇੱਕ ਬੰਨੇ ਮਤਲਬ ਇਹ ਕਹਿ ਰਹੀ ਵੀ ਥੋੜੀ- ਥੋੜੀ ਦਰਦ ਹੁੰਦੀ ਪੇਟ ਚ, ਤੇ ਫੇਰ ਏਦਾਂ ਦੇ ਬਾਰਲੀ ਆ ਚੀਜ਼ਾਂ ਖਾ ਕੇ ਨਾ ਤੇ ਫੇਰ, ਹੋ ਜਾਂਦਾ ਫੇਰ ਮਤਲਬ ਜਾਦਾ।
ਮਤਲਬ ਕਿ ਬ ਚੇ ਜਿਹੜੇ ਆ ਨਾ ਟੇਸਟ ਨੂੰ ਜਿਆਦਾ ਮਾਇਨੇ ਰੱਖਦੇ ਆ ਕਿ ਸਾਨੂੰ ਕਿਹੜੀ ਚੀਜ਼ ਜਿਆਦਾ ਈ ਵਧੀਆ ਲੱਗ ਦੀ ਆ। ਜਿੱਦਾਂ ਕਿ ਸਬਜ਼ੀਆਂ ਵਗੈਰਾ ਨਾ ਮਨਲਓ ਗ੍ਰੀਨ ਸਬਜ਼ੀਆਂ ਵੈਜੀਟੇਬਲਸ ਨੇ ਇਹਨਾਂ ਨੂੰ ਉਹ ਪਸੰਦ ਈ ਨੀ ਆ, ਮੰਨ ਲਓ ਕੋਈ ਭਿੰਡੀ ਤੋਰੀ ਹੋ ਗਈ ਘੀਆ ਹੋ ਗਈ ਜਾਂ ਸ਼ਿਮਲਾ ਮਿਰਚ ਏ ਏਦਾਂ ਦੀਆਂ ਚੀਜ਼ਾਂ ਕੱਦੂ ਵਗੈਰਾ ਲਾ ਲਓ ਇਹਨਾਂ ਉਹਨਾਂ ਨੂੰ ਪਸੰਦ ਆਉਦੇ, ਇਹਨਾਂ ਅੱਗੋਂ ਮੂੰਹ ਬਣਾ ਦੇਣਾ ਵਾ
ਮੈਂ ਕਿਹਾ ਜਿਹੜੀ ਏਦਾਂ ਦੀ ਚੀਜ਼ ਹੁੰਦੀ ਏ ਨਾ, ਜਿੱਦਾਂ ਨੋਡਲ ਵਗੈਰਾ ਹੋ ਗਏ ਬਰਗਰ ਟਿੱਕੀ ਉਹ ਮਤਲਬ ਇਹਨਾਂ ਨੂੰ ਪਸੰਦ ਐ।
ਮੇਰਾ ਬੇਟਾ ਤਾਂ ਕੋਲਡ ਡਰਿੰਕਸ ਇਨੀਆਂ ਕੁ ਪੀਂਦਾ ਵਾ ਨਾ ਪੁੱਛੋ ਈ ਨਾ ਕੋਲਡ ਡਰਿੰਕ ਦੀ ਬੋਤਲ ਪੂਰੀ ਰੱਖ ਦੋਗੇ ਨਾ ਉਹ ਵੀ ਇਧਰੋਂ ਉੱਧਰੋਂ ਆ ਕੇ ਤੇ ਪੀ ਲਊਗਾ ਔਖਾ ਸੌਖਾ ਹੋ ਕੇ।
ਉਹ ਤੇ ਤਾਂ ਕੋਕੋੋ ਕੋਲਾ ਨਾ ਲਿਆਇਆ ਕਰੋ ਤੁਸੀਂ।
ਹਾਂਜੀ
ਕੋਕੋ ਕੋਲਾ ਜਿਹੜਾ ਹੁੰਦਾ ਏ।
ਹਾਂਜੀ ਕੋਕ ਨੀ ਅਸੀਂ ਯੂਜ ਕਰਦੇ, ਪਿੱਛੇ ਜਿਹੜਾ ਮੇਰਾ ਹਸਬ ਬੜ ਨੇ ਲਿਆਦੀ ਸੀ। ਬਟ ਅਹ ਅਹ ਗੈਸਟ ਲਈ ਲਿਆਂਦੀ ਸੀ ਅਸੀਂ ਤੇ ਪਰ ਅਸੀਂ ਪੀਂਦੇ ਨੀ ਆ। ਬਟ ਮੇਰਾ ਬੇਟਾ ਉਹ ਵੀ ਨੀ ਛੱਡਦਾ।
ਉਹ ਆਹਂਦੇ ਮਾੜੀ ਵੈਸੇ ਕੋਕ ਹੈਨਾ।
ਹਾਂਜੀ ਉਹਦੇ ਵਿੱਚ ਕਾਫੀ ਕੈਲਰੀਜ਼ ਹੁੰਦੀਆਂ ਵਾ
ਹਾਂਜੀ-ਹਾਂਜੀ,
ਸ਼ੂਗਰ ਵਗੈਰਾ ਜ਼ਿਆਦਾ ਈ ਹੁੰਦੀ ਉਹਦੇ ਵਿੱਚ ਵੈਸੇ ਵੀ ਉਹ ਕਹਿੰਦੇ ਆ ਕਿ ਮਤਲਬ ਕੀ ਇਕ ਤੇਜਾਬ ਵਾਂਗ ਹੁੰਦੀ ਅੰਦਰ ਜਾ ਕੇ ਸਾੜ ਪਾਉਂਦੀ ਆ।
ਹਾਂਜੀ-ਹਾਂਜੀ ਤੇ ਫੇਰ ਤੁਸੀਂ ਕੇਕ ਵਗੈਰਾ ਕਦੀ ਕੀਤਾ ਟਰਾਈ ਘਰੇ ਬਣਾਉਣ ਲ
ਹਾਂਜੀ ਇੱਕ ਦੋ ਬਾਰ ਕੀਤਾ ਸੀ। ਇਕ ਵਾਰ ਤੇ ਵੱਡੇ ਦੀਦੀ ਨਨਾਣ ਮੇਰੀ ਦਾ ਬਡੇ ਸੀ ਉਦੋਂ ਵੀ ਬਣਾ ਕੇ ਖੜਿਆ ਸੀ ਬੜ ਵਧੀ ਵਧੀਆ ਬਣਿਆ ਸੀ, ਇੱਕ ਵਾਰ ਅ ਮਤਲਬ ਕਿ ਮੈਂ ਸੂਜੀ ਵਗੈਰਾ ਦਾ ਨੀ ਟਰਾਈ ਕੀਤਾ। ਮੈਂ ਤੇ ਬਿਸਕਿਟ ਦਾ ਕੀਤਾ ਤਾਂ ਸੀ ਜਿਵੇਂ ਓਰੀਓ ਬਿਸਕਿਟ ਵਗੈਰਾ ਤੇ ਜੇ ਟਾਈਗਰ ਕਰੰਚ ਬਿਸਕਿਟ ਹੁੰਦੇ ਨਾ ਉਹ ਪਾਏ ਸੀ।
ਹਾਂਜੀ ਉਹ ਉਹੀ ਮੈਂ ਬਿਸਕਿਟਾਂ ਦਾ ਜਿਹੜੇ ਟਾਈਗਰ ਵਾਲੇ ਹੁੰਦੇ ਨਾ ਇੱਕ ਵਾਰ ਮੈ ਵੀ ਮ ਮਤਲਬ ਅੱਠ ਦਸ ਪੈਕਟ ਲਿਆ ਕੇ ਨਾ ਛੋਟੇ ਤੇ ਮੈ ਵੀ ਇੱਕ ਵਾਰ ਬਣਾ ਕੇ ਵੇਖਿਆ ਸੀ।
ਹਾਂਜੀ,
ਉਦੋਂ ਮਤਲਬ ਹਲੇ ਚੰਗੀ ਤਰ੍ਹਾਂ ਆਪਾਂ ਵੇਖਿਆ ਕਹਿਣੀ ਪਤਾ ਨੀ ਵੀਡੀਓ ਜਿੱਦਾਂ ਯੂਟਿਊਬ ਤੇ ਪਾ ਦਿੰਦੇ ਤੇ ਉਹ ਸਹੀ ਨੀ ਸੀ ਬਣਿਆ ਮੇਰੇ ਤੋਂ
ਤੇ ਫੇਰ ਇੱਕ ਵਾਰ ਸੂਜੀ ਦਾ ਤੇ ਮਤਲਬ ਕੀਤਾ ਮੈਂ ਏਦਾਂ ਫੇਰ ਟਰਾਈ ਤੇ ਉਹ ਵੀ ਮਤਲਬ ਥੋੜਾ ਜਿਹਾ ਕੱਚਾਪਣ ਜਿਹਾ ਜਿਦਾਂ ਰਹਿ ਗਿਆ ਨਾ ਸੂਜੀ ਦਾ ਦਾਂ ਲਗਦਾ ਸੀ, ਤੇ ਹੁਣ ਆ ਜਿੱਦਾਂ ਯੂਟਿਊਬ ਤੇ ਬੰਨ ਸਬੰਨੇ ਦਿਖਾਉਂਦੇ ਆ ਜਿੱਦਾਂ ਉਹ ਹੁੰਦਾ ਵਾ ਕੱਪ ਕੇਕ ਹੁੰਦਾ ਹਨਾ
ਹਾਂਜੀ।
ਇਡਲੀ ਵਗੈਰਾ ਏਦਾਂ ਦੀਆਂ ਚੀਜ਼ਾਂ ਬੰਦਾ ਵੇਖਦਾ ਰਵੇ ਨਾ
ਸਾਡੇ ਨਾ ਮਾਈਕ੍ਰੋਵੇਵ ਨੀ ਹੈਗਾ ਤੇ ਮੈਂ ਕੁੱਕਰ ਦੇ ਵੀ ਟਰਾਏ ਕੀਤਾ ਸੀ। ਤੇ ਮੈਂ ਨਾ ਉਨੂੰ ਇੱਕ-ਦੋ ਵਾਰ ਦਾ ਢੱਕਣ ਖੋਲ ਕੇ ਨਾ ਕੁੱਕਰ ਦਾ ਤੁੁੱਥ ਪਿਕ ਉਦੇ ਵਿੱਚ ਪਾ ਕੇ ਵੇਖੀ ਸੀ ਜਦੋਂ ਮਤਲਬ ਕਿ ਪੂਰੀ ਤਰਾਂ ਸੈੱਟ ਹੋ ਗਿਆ ਸੀ ਫੇਰ ਮੈਂ ਉਨੂੰ ਨਿਕਾਲਿਆ ਸੀ ਤੇ ਬੜਾ ਟੇਸ ਟੀ ਬਣਿਆ ਸੀ ਓ।
ਅੱਛਾ-ਅੱਛਾ ਜੀ ਚਲ।
ਤੇ ਉੱਪਰ ਮੈਂ ਚਾਕਲੇਟ ਸਿਰਪ ਪਾਤਾ ਸੀ।
ਅੱਛਾ ਜੀ।
ਤੇ ਉਦੇ ਨਾ ਮਤਲਬ ਕਿ ਵਧੀਆ ਫਲੇਵਰ ਆ ਗਿਆ ਸੀਗਾ।
ਹੂੰ। ਹੁਣ ਵੇਖੀਏ ਤੇ ਜੇੜੀ, ਹੂ
ਹਾਂਜੀ-ਹਾਂਜੀ।
ਮੈਂ ਕੇਆ ਵੇਖੀਏ ਤੇ ਦੁਕਾਨਾਂ ਤੇ ਫਿਰ ਏਦਾਂ ਈ ਤਿਆਰ ਕਰਦੇ ਜਿੱਦਾਂ ਬਿਸਕੁਟਸ ਦਾ ਹੋ ਗਿਆ ਉਨਾਂ ਨੂੰ ਉਦੇ ਵਿੱਚ ਮਿਕਸੀ 'ਚ ਗ੍ਰੈਂਡ ਕਰਕੇ ਸਾਰਾ ਹਨਾ।
ਓ ਹੋ ਨਾ ਦੀਦੀ ਜ਼ਿਆਦਾਤਰ ਹੁੰਦਾ ਵਾ ਮੈਦੇ ਦਾ ਜਾਂ ਸ ਸੂਜੀ ਦਾ ਜਾ ਤਰ ਹੁੰਦਾ ਵਾ ਜੇੜਾ ਉਨਾਂ ਡੋ ਬਣਾਇਆ ਹੁੰਦਾ ਨਾ ਸੂਜੀ ਦਾ ਹੁੰਦਾ ਓ ਸਾਰਾ।
ਹੂੰ-ਹੂੰ।
ਜੇੜਾ ਪੈਟਰਨ ਵਗੈਰਾ ਤਿਆਰ ਕੀਤਾ ਹੁੰਦਾ ਉੱਪਰ ਨਾ ਚਲੋ ਕਰੀਮ ਲਾਈ ਹੁੰਦੀ ਆ।
ਹਾਂਜੀ-ਹਾਂਜੀ।
ਬਸ ਥੋੜਾ ਜਾ ਆਪਾਂ ਨੂੰ ਐਕਸਪੀਰੀਅੰਸ ਦੀ ਘਾਟ ਹੁੰਦੀ ਜਿੱਦਾਂ ਕਰਕੇ ਆਪਣੇ ਤੋਂ ਬਣਦਾ ਨੀ ਆ।
ਹਾਂਜੀ-ਹਾਂਜੀ।
ਜਾਂ ਕੁਛ ਆਪਣੀ ਅਣਗਹਿਲੀ ਹੁੰਦੀ ਕਿ ਆਪਾਂ ਉਨੇ ਕ ਬਣਾ ਏ ਨੀ ਸਕਦੇ ਆਪਾਂ।
ਉਹੀ ਨਾ ਉਨਾਂ ਨੂੰ ਫਿਰ ਮਤਲਬ ਜੇੜੇ ਡੇਲੀ ਬਣਾਉਣ ਵਾਲੇ ਹੁੰਦੇ ਉਨਾਂ ਦੇ ਫਿਰ ਹੱਥ ਤੇ ਚੜ ਜਾਂਦੀ ਚੀਜ਼ ਹਨਾ।
ਹੁਣ ਵੇਖੋ ਆਪਾਂ ਰੋਟੀ ਸਬਜ਼ੀ ਰੋਜ਼ ਬਣਾਣੇ ਤੇ ਆਪਾਂ ਨੂੰ ਪ ਤਾ ਵਾ ਨਾ।
ਪਤੈ ਹਾਂਜੀ-ਹਾਂਜੀ ਕੇ ਕੀ, ਕੀ ਪੈਣਾ। ਹਾਂਜੀ ਚਣਾ ਕੇੜਾ ਮਸਾਲਾ ਪੈਣਾ ਏ, ਹੂੰ।
ਤੇ ਹੁਣ ਕਈ ਏਦਾਂ ਦੇ ਵੀ ਹੁੰਦੇ ਆ ਜਿਨਾਂ ਨੂੰ ਪਤਾ ਈ ਨੀ ਆ ਕਿ ਸਬਜ਼ੀ ਦੇ ਵਿੱਚ ਕੀ ਕੁਛ ਪੈਣਾ, ਕੀ ਨਈ ਪੈਣਾ। ਮਤਲਬ ਕਿ ਏਹੀ ਕੇ ਡੇਲੀ ਰੂਟੀਨ ਦੇ ਵਿੱਚ ਆਪਾਂ ਜੇੜਾ ਕੰਮ ਕਰਦੇ ਓ ਆਪਣੇ ਹੱਥੀ ਚੜ ਜਾਂਦਾ ਵਾ।
ਹਾਂਜੀ-ਹਾਂਜੀ 'ਤੇ ਜੇ ਮਨ
ਮਤਲਬ ਆਪਾਂ ਵੇਲੇ ਮਤਲਬ ਬੈਠੀਏ ਤੇ ਫੇਰ ਵੇਲੇ ਬੈਠਿਆ ਵੀ ਨੀ ਜਾਂਦਾ ਆਪਣੇ ਤੋਂ ਹਨਾ।
ਹਾਂਜੀ।
ਤੇ ਆ ਨਾ ਵੀ ਆਲਸੀ ਜਾ ਹੋ ਜਾਂਦੀ ਆ ਵੀ ਨਈ ਐ ਨੀ ਕੰਮ ਕਰਨਾ। ਹੂੰ।
ਹਾਂਜੀ।
ਆਪਣਾ ਮਤਲਬ ਬੋਡੀ ਏਦਾਂ ਦੀ ਵੀ ਆਪਾਂ ਜੇ ਮੰਨ ਲੋ ਬੈ ਵੀ ਜਾਵਾਂਗੇ ਨਾ ਤੇ ਆਪਣ ਕੈਣਾ ਛੇਤੀ-ਛੇਤੀ ਉੱਠ ਜਾਈਏ ਨਾ।
ਹੂੰ। ਮਤਲਬ ਕਿ ਮਨ ਦੇ ਵਿੱਚ ਆਂਦਾ ਕੁਛ ਨਿਊ ਟਰਾਈ ਕਰੀਏ, ਕਈ ਵਾਰ ਨਈ ਕੁੱਝ ਬਣਦਾ ਨਾ ਫੇਰ ਮਨ ਜਾ ਖ਼ਰਾਬ ਹੋ ਜਾਂਦਾ ਕਿ ਨਈ ਅ ਸੀ ਨੀ ਬਣਾ ਸਕਦੇ ਏਦਾਂ ਉਦਾਂ। ਤੇ ਕਈ ਵਾਰ ਜਦੋਂ ਕੁੱਝ ਬਣ ਜਾਂਦਾ ਵਾ ਫ਼ੇਰ ਆਪਾਂ ਆਹਣੇ, ਨਹੀਂ, ਅਸੀਂ ਬਣਾ ਸਕਦੇ ਆ ਅਹੀਂ। ਕਰ ਸਕਦੇ ਆ।
ਉਹੀ ਨਾ ਮਤਲਬ, ਆਪਾਂ ਇੱਕ ਵਾਰ ਆਸ ਛੱਡ ਦਿਣੇ ਆ। ਤੇ ਕੀ ਪਤਾ ਮਤਲਬ ਇੱਕ, ਅਗਲੀ ਵਾਰ ਜਦੋਂ ਆਪਾਂ ਟਰਾਈ ਕਰਾਂਗੇ। ਤੇ ਵਧੀਆਂ ਈ ਬਣ ਜੇ ਹਨਾਂ, ਤੇ ਆਪ। ਇੱਕ ਵਾਰ ਫ਼ਿਰ ਪਰੇਸ਼ਾਨ ਹੋ ਜਾਂਦਾ ਆਪਣਾ ਮਨ, ਵੀ ਨਹੀਂ ਆਪਾਂ ਨਹੀਂ ਕਰ ਸਕਦੇ। ਹੁਣ ਮੈਂ ਮੈਂ ਪਿਛਲੇ ਸਾਲ ਦੇ ਦੋ ਤਿੰਨ ਸੂਟ ਸੀਤੇ ਸੀ।
ਹਾਂਜੀ।
ਤੇ ਬਾਅਦ ਵਿੱਚ ਮਤਲਬ ਏਦਾਂ ਹੀ, ਆਹ ਸ਼ੋ ਗੁੜੀਆ ਬਹੁਤ ਛੋਹ, ਛੋਟੀ ਹੀ ਨਾ ਤੇ ਇਹ ਬਹੁਤ ਮਤ। ਮਤਲਬ, ਤੇਜ਼ ਬਹੁਤ ਏ ਆ।
ਤੇ, ਕੱਲ੍ਹ ਓਦੋਂ ਡਿੱਗਦੀ- ਡੁਗਦੀ। ਰਹਿੰਦੀ, ਇਹਦਾ ਧਿਆਨ ਰੱਖਣਾ ਪੈਂਦਾ ਵਾ ਤੇ ਫੇ਼ਰ ਮੈਂ ਉਹ ਤੋਂ ਬਾਅਦ ਮਤਲਬ ਸੀਤੀ ਈ ਨੀ ਐ। ਹੁਣ ਮੈਨੂੰ, ਜਦੋਂ ਮਤਲਬ ਕੱਟੂਗੀ ਨਾ ਤੇ ਫ਼ੇਰ ਮੇਰੇ ਮਨ ਚ ਡਰ ਲੱਗਣਾ ਰਹਿਣਾ ਵਾ ਵੀ। ਮੈਂ ਇਹਨੂੰ ਕੱਟਾਂ, ਮੇਰੇ ਤੋਂ ਗ਼ਲਤ ਨਾ ਹੋ ਜੇ। ਜਿਵੇਂ ਉਦੋਂ ਹੀ ਮਤਲਬ ਨਾਲ਼ ਕੱਢਦੀ ਰਹਿੰਦੀ ਤੇ ਉਹ ਮੇਰੇ ਹੱਥ ਤੇ ਚੜ੍ਹ ਜਾਣਾ ਸੀ ਹਨਾ।
ਹਾਂਜੀ, ਹਾਂਜੀ
ਹਮ। ਹੰ, ਤੇ ਇਹ ਚੱਕਰ ਹੋ ਜਾਂਦਾ ਵਾ।
ਹੂੰ ਅ।
ਹੂ, ਹੋਰ, ਹਾਂਜੀ ਹਾਂਜੀ, ਵਧੀਆਂ ਜੀ ਠੀਕ ਠਾਕ ਹੈ ਜੀ।
ਠੀਕ ਏ ਜੀ।
ਹੂ ਅ
ਚਲੋ ਠੀਕ ਹੈ, ਕਰਲੋ ਤੁਸੀਂ ਕੰਮ ਫੇ਼ਰ।
ਚਲੋ ਠੀਕ ਹੈ ਜੀ, ਮੈਂ ਵੀ ਨਾ ਆਏ ਹੀ, ਗੁੜੀਆਂ ਦੇ ਪਾਪਾ, ਤੇ ਮੈਂ ਉਹਨਾਂ ਨੂੰ ਖਾਣਾ। ਤੇ ਕੋਈ ਗੱਲ ਨੀ, ਆਪਾਂ ਫ਼ਿਰ ਕਿਸ ਦਿਨ ਕਰਾਂਗੇ ਗੱਲ ਜੀ।
ਓਕੇ ਜੀ।
ਓਕੇ ਜੀ ਸਸ਼੍ਰੀ
ਹੋਰ ਸ਼ਸ਼ੀ ਕਾਲ ਜੀ।
ਠੀਕ ਏ ਜੀ, ਓਕੇ।
ਓਕੇ।